ਹੈਲ ਕਰ
ਸਤਿ ਸ਼੍ਰੀ ਅਕਾਲ ਜੀ, ਕੀ ਹਾਲ -ਚਾਲ ਜੀ?
ਠੀਕ, ਠਾਕ ਵਧੀਆ ਜੀ।
ਹਾਂਜੀ, ਹੋਰ ਕੀ ਕਰਦੇ?
ਕੁਛ ਨੀ ਬਸ ਜੀ, ਦੁਪਹਿਰੇ ਵਾਲਾ ਖਾਣਾ -ਖੁਣਾ ਖਾਧਾ ਜੇ ਚਾਹ ਬਣਾ, ਚਾਹ ਬਣਾ ਕੇ
ਅੱਛਾ- ਅੱਛਾ, ਚਲੋ ਵੱਧ ਗਿਆ, ਆ ਕੇ।
ਹਾਂਜੀ, ਹੋਰ ਜੀ, ਠੀਕ ਆ ਜੀ ਫੈਮਿਲੀ?
ਹਾਂਜੀ, ਵਧੀਆ ਠੀਕ, ਠਾਕ ਸਭ।
ਅੱਛਾ ਜੀ। ਤੇ, ਦੀਦੀ ਆਪਣੇ ਇੱਧਰ ਮਤਲਬ ਜਿਹੜੇ ਪੇੜ, ਪੌਦੇ ਹੈਗੇ ਉਹ ਕਿੰਨੇ ਪਰਸੈਂਟ ਹੈਗੇ ਆ? ਇੱਧਰ ਮਤਲਬ ਮਤਲਬ, ਉਹ ਬਹੁਤ ਜ਼ਿਆਦਾ ਹਰਿਆਲੀ ਹੈ। ਕਿ ਕਿਵੇਂ ਦੀ?
ਆਹ ਹਾਂਜੀ- ਹਾਂਜੀ, ਹਰਿਆਲੀ ਹੈਗੀ ਦੀਦੀ।
ਹਾਂਜੀ
ਹਾਂਜੀ, ਹੈਗੀ, ਹਰਿਆਲੀ ਵਾਹਵਾ, ਕਾਫੀ।
ਅੱਛਾ ਜੀ।
ਹਾਂਜੀ। ਵਧੀਆ
ਅੱਛਾ ਜੀ।
ਹਮ, ਆਪਣੇ ਪੰਜਾ, ਆਪਣੇ ਪੰਜਾਬ ਚ ਕੀ ਇਹ ਕੱਟ ਦਿੰਦੇ ਆ ਨਾ, ਦਰੱਖਤ ਵਗ਼ੈਰਾ ਇਸੇ ਕਰਕੇ ਇੰਨੀ, ਗਰਮੀ ਹੋਈ ਪਈ ਆ।
ਹਾਂਜੀ, ਆਪਣੇ ਇੱਕ ਤਾਂ, ਭਾਰਤਮਾਲਾ ਇੱਧਰ ਬਣ ਰਹੀ ਹੈਗੀ ਹੈ, ਤੇ ਉਹ ਸੜਕਾਂ ਤੇ ਸਾਰੇ ਦਰ ਦਰੱਖਤ ਵੱਢੇ ਗਏ ਹੈਗੇ, ਹੁਣ ਦਰੱਖਤ ਰਹੇ ਨਹੀਂ।
ਹਾਂ ਅੱਗੇ, ਲੋਕਾਂ ਨੇ ਖੇਤਾਂ ਵਿੱਚ ਲਾਏ ਹੁੰਦੇ ਸੀ, ਦਰੱਖਤ ਤੇ ਉਹ ਵੀ ਹੁਣ ਵੱਢ- ਵੁੱਢ ਦਿੱਤੇ ਆ, ਵੀ ਫਸਲ ਨੀ ਹੁੰਦੀ।
ਹਾਂਜੀ, ਤੇ ਇੱਧਰ ਤੁਹਾਡੇ ਓਦਾ ਜਿਵੇਂ ਪੇੜ ਦਿਵਸ ਮਨਾਯਾ ਜਾਂਦਾ
ਹਾਂਜੀ।
ਸੱਤ ਜੂਨ ਦਾ ਜਿਵੇਂ ਆਪਣਾ ਵੀ ਪੌਧੇ ਲਾਉਣੇ ਹੁੰਦੇ ਜਿਵੇਂ ਸੱਤ ਜੂਨ ਦੇ ਇੱਧਰ ਦਿਵਸ ਮਨਾਯਾ ਜਾਂਦਾ ਹੈ ਕਿ ਉੱਧਰ?
ਹਾਂ-ਹਾਂ ਜਿੱਦਾਂ ਆਪਣੇ ਹਾ ਏਦਰ ਜਿੱਦਾਂ ਮੌਸਮ ਚ ਲੱਗਦਾ ਨਾ
ਹਾਂਜੀ।
ਜਿਹੜੇ ਮੌਮ ਚ ਇਦਾਂ ਲੱਗਦੇ ਉਹ ਮੌਸਮ ਚ ਲੱਗ ਜਾਂਦੇ ਆ।
ਅੱਛਾ ਜੀ।
ਹਾਂਜੀ।
ਤੇ ਮਤਲਬ ਇੱਧਰ ਵਿਆਹ ਵਗੈਰਾ ਹੁੰਦੇ ਹੈਗੇ ਆ ਰੀਤੀ ਰਿਵਾਜ਼ ਅੱਡ ਆ ਕੇ ਆਪਣੇ ਤੋਂ ਇਲਾਵਾ ਮਤਲਬ ਇਸ ਤਰ੍ਹਾਂ ਹੀ ਹੈਗੇ ਆ?
ਕਾਫੀ ਫ਼ਰਕ ਆ
ਦੱਸੋਗੇ ਮਾੜਾ ਜਾ ਕਿਉਂਕਿ ਚੱਲ ਨਾ ਚੀਜ਼ ਦਾ ਪਤਾ ਹੋਵੇ ਥੋੜਾ ਦੱਸੋ ਜੇ ਡਿਟੇਲ ਚ ਮੈਨੂੰ।
ਇੱਧਰ ਕੀ ਹੈ ਇੱਧਰ ਦੂਜੇ ਲੋਕ ਹੋਣ ਥੋੜੇ ਜਿਹੇ
ਹਾਂਜੀ।
ਇੱਧਰ ਸਿੱਖ ਸਰਦਾਰ ਘੱਟ ਨੇ ਇੱਧਰ।
ਅੱਛਾ ਜੀ।
ਹਾਂਜੀ। ਇਧਰ ਥੋੜ੍ਹਾ ਫਰਕ ਵਾ ਆਪਣੇ ਰੀਤੀ ਰਿਵਾਜ ਨਾਲੋਂ ਫਰਕ ਵਾ ਏਧਰ।
ਅੱਛਾ ਆਪਣੇ ਰੀਤੀ ਰਿਵਾਜ਼ ਹੈਗੇ ਇਹਨਾਂ ਦੇ।
ਆਪਨੇ ਏਧਰ ਪੰਜਾਬੀ ਜਾਦਾ ਨੇ ਨਾ ਤੇ ਉਹ ਵਿਆਹ ਕੁੱਝ ਹੋਰ ਹੋ ਜਾਂਦਾ ਵਾ। ਇੱਧਰ ਇਹ ਲੋਕ ਇਹਨਾਂ ਦੇ ਆਪਣੇ ਵਿਆਹ ਹੁੰਦੇ ਦਿਨ, ਰਾਤ ਨੂੰ ਜਿਆਦਾ ਹੁੰਦੇ ਆ ਇਹਨਾਂ ਦੇ। ਆਪਣੀ ਹੀ ਪੂਜਾ ਵਗੈਰਾ ਜਿਆਦਾ ਕਰ ਦੇ ਨੇ ਇਹ,
ਬਈ ਅਪਣਾ ਪਹਨਾਵਾ ਏਹਨਾਂ ਦਾ ਆਪਣਿਆਂ ਤਰ੍ਹਾਂ ਹੀ ਹੈਗਾ? ਅੱਛਾ ਸਾਡੇ ਜਾਦਾ ਮਤਲਬ ਜਾ ਯੂਪੀ ਦੇ ਰਹਿੰਦੇ ਹੋ ਓਸ ਹਿਸਾਬ ਨਾਲ ਰਹਿੰਦੇ ਹੈਗੇ
ਹਾਂਜੀ-ਹਾਂਜੀ ਓਹੀ ਸਮਝ ਲੋ ਤੁਸੀਂ ਉਹਨਾਂ ਵਾਂਗੂ ਹੀ ਹੈਗੇ ਯੂ ਪੀ ਵਾਂਗ ਹਾਂਜੀ ਹੋਰ ਦੱਸ? ਹਾਂਜੀ ਹਾਂਜੀ
ਹੋਰ ਸੁਣਾਓ ਤੁਸੀਂ ਗਏ ਨੀ ਕਿਤੇ ਅੱਜ ਘੁੰਮਣ ਫਿਰਨ?
ਰੀਤੀ ਰਿਵਾਜ਼ ਤਾਂ ਦੇਖੋ ਜੀ ਆਪਣੇ ਪੰਜਾਬ ਤੋਂ ਬਹੁਤ ਵਧੀਆ ਹੈਗੇ ਰੀਤੀ ਰਿਵਾਜ਼
ਆਹ ਪੰਜ ਉਹੀ ਪੰਜਾਬ ਵਰਗੀ ਰੀਸ ਤੇ ਨੀ ਹੈਗੀ ਅੱਜ ਕੱਲ੍ਹ ਕੀ ਹੈ ਬੱਚੇ ਵੀ ਪੜ੍ਹ ਲਿਖ ਕੇ ਬਾਹਰ ਭੱਜਦੇ ਛੇਤੀ ਨਾਲ
ਹੁਣ ਆਪਾਂ ਚਲੋ ਮੋਬਾਇਲ ਦੀ ਪਹਿਲਾਂ ਦੀ ਦੁਨੀਆਂ ਤਾਂ ਆਪਾਂ ਆਪਣੀ ਆਪ ਦੀ ਸਮਝ ਦੀ ਆਪਾਂ ਗੱਲ ਕਰੀਏ ਜਦੋਂ ਮੋਬਾਇਲ ਨਹੀਂ ਸੀਗੇ ਜਦੋਂ ਆਪਾਂ ਬਈ ਸਾਰੇ ਇਕੱਠੀਆਂ ਹੋ ਕੇ ਮਾਵਾਂ ਨਾਲ ਵੇਖ ਕੇ ਕੋਈ ਚਾਦਰ ਕੱਢਣੀ ਕਿਸੇ ਨੂੰ ਕੋਈ ਪੱਖਾ ਬਣਾਉਣਾ ਕਿਸੇ ਨੂੰ ਦਰੀਆਂ ਮਤਲਬ ਇਕੱਠੇ ਕਮ ਕਰਨਾ ਕਿੰਨੀ ਰੌਣਕ ਹੁੰਦੀ ਸੀਗੀ।
ਰੌਣਕ ਹੁੰਦੀ ਸੀ ਨਾ ਹੁਣ ਅੱਜ ਕੱਲ੍ਹ ਫੋਨਾਂ ਦੇ ਕਰਕੇ ਸਾਰੇ ਦੇ ਆਪੋ ਆਪਣੇ ਰੂਮ ਹੋਏ ਪਏ ਆ। ਓਹਦੇ ਚ ਬਸ ਬਿਜੀ ਆ।
ਜਦੋਂ ਕੋਈ ਕਢਾਈ ਨਾ ਆਉਣੀ ਇੱਕ ਦੂਜੀੇ ਘਰੇ ਜਾ ਕੇ ਪੁੱਛਣਾ ਮੈਨੂੰ ਦੱਸੀ ਏ ਇਹਨੂੰ ਮੈਨੂੰ ਇੱਕ ਫੁੱਲ ਬਣਾ ਕੇ
ਹਾਂ ਉਸ ਟਾਈਮ ਆ ਵੀ ਜ਼ਿਆਦਾ ਧਿਆਨ ਦੇਂਦਿਆ ਸੀ ਨਾ। ਚਲੋ ਆਹ ਸਿੱਖਲੋ ਤੁਹਾਡੇ ਕੰਮ ਆਊਗਾ ਅੱਜ ਕੱਲ ਬੱਚੇ ਕਹਿ ਦਿੰਦੇ ਨਹੀਂ ਕੋਈ ਗੱਲ ਨੀ ਪੈਸਾ ਹੋਣਾ ਚਾਹੀਦਾ ਸਭ ਕੁੱਛ ਮਿਲ ਜਾਂਦਾ।
ਹਾਂਜੀ ਤੇ ਸੋਣ ਦੇ ਮਹੀਨੇ ਅਸੀਂ ਮੈਂ ਮੇਰੀ ਗੱਲ ਦੱਸਨੀ ਵੀ ਜਦੋਂ ਬਈ ਪੇਕਿਆਂ ਤੇ ਹੁੰਦੇ ਸੋਣ ਦੇ ਮਹੀਨੇ ਤੇ ਤੀਜ ਆਉਣ ਬਾਲਣੀ ਕੋਈ ਪ੍ਰਸ਼ਾਦ ਬਣਾਉਣਾ ਮਤਲਬ ਤੇ ਉਹ ਦਿਨ ਹੁਣ ਯਾਦ ਹੁੰਦੇ ਹੁਣ ਨੀ ਹੈਗੇ ਉਹ ਦਿਨ ਉਹੋ ਜਿਹੇ।
ਹੁਣ ਨੀ ਹੁਣ ਨੀ ਉਹ ਜਯਾ ਰਹਿ ਗਿਆ ਨਾ ਦਿਨ ਤਿਉਹਾਰ ਓਹੋ ਜਹੇ ਹੈ ਈ ਨੀ ਹੁਣ ਤੇ।
ਚਲੋ ਤੁਸੀਂ ਤਾਂ ਉੱਧਰ ਦਸ ਪੰਦਰਾਂ ਸਾਲ ਹੋ ਗਏ ਹੋਣਗੇਏ ਹੋਗੇ ਤਾਂ ਵੀ ਇੱਥੇ ਪੰਜਾਬ ਵਿੱਚ ਰਹੀ ਹੈਗੀੀਆਂ ਤੁਸੀਂ।
ਹਾਂਜੀ ਹਾਂਜੀ ਹਾਂਜੀ
ਵੇਖੀ ਹੈਗੀ ਆਪਣੇ
ਹਾਂਜੀ
ਵੀ ਆਪਣੇ ਰੀਤੀ ਰਿਵਾਜਾਂ ਦਾ ਪਤਾ ਹੀ ਹੈਗਾ ਤੁਸੀਂ
ਹਾਂ ਪਨੀਰ ਦੀ ਹਾਂਜੀ ਹਾਂਜੀ ਉਹ ਤੇ ਹੈ ਜੰਪਾਲ ਤੇ ਪੰਜਾਬ ਦੇ ਹੀ ਆ
ਹਾਂਜੀ
ਇੱਕ ਦੂਜੇ ਨੂੰ ਦੇਖ ਕੇ ਰਾਜ਼ੀ ਨਹੀਂ ਹੈਗੇ ਜੀ ਹੁਣ ਇਨਾ
ਨਾ ਨਾ ਜੀ ਹੁਣ ਤੇ ਪਤਾ ਨੀ ਲੱਗਦਾ ਵੀ ਕੌਣ ਕਦੋਂ ਆਇਆ ਕਦੋਂ ਚੱਲ ਗਿਆ
ਪਿੰਡਾਂ ਵਿੱਚ ਤਾਂ ਫੇਰ ਹੀ ਐਵੇਂ ਹੁੰਦਾ ਵੀ ਕੋਈ ਜਾਂਦੇ ਜਾਂਦੇ ਕੋਈ ਸਤਿ ਸ੍ਰੀ ਅਕਾਲ ਬੁਲਾ ਲਈ ਹੈ
ਹਾਂਜੀ ਹਾਂਜੀ ਉਹੀ ਨਾ ਸ਼ਹਿਰਾਂ ਦੇ ਲੋਕ ਆ ਖੁਸ਼ਕ ਜਿਹੇ ਹੋ ਜਾਂਦੇ ਆ ਨਾ ਬਸ ਕਿਸੇ ਨੂੰ ਪਤਾ ਨੀ ਕੌਣ ਆ ਗਿਆ ਕਦੋਂ ਚੱਲ ਗਿਆ ਕੀ ਬਣ ਗਿਆ ਕੀ ਨਹੀਂ ਬਣਿਆ ਬਾਹਰ ਕਿਸੇ ਦੇ
ਮੰਨ ਲਓ ਆਪਣੇ ਹੁਣ ਤੁਸੀਂ ਦਰਬਾਰ ਸਾਹਿਬ ਰਹਿੰਦੇ ਹੋਗੇ ਦੀਦੀ ਜਿਵੇਂ ਗੁਰਦੁਆਰਾ ਸਾਹਿਬ ਰਹਿੰਣੇ ਹੈਗੇ ਇੱਥੇ ਵੀ ਚਲੋ ਉੱਥੇ ਚੱਲ ਬ ਬੰਗਾਲ ਦੇ ਰਹਿੰਦੇ ਆ ਮਤਲਬ ਉਹ ਇਸ ਚੀਜ਼ ਤੇ ਕੋਨਫੀਡੈਂਸ ਰੱਖਦੇ ਹੈਗੇ ਆ ਜੋੇ ਆਪਾਂ ਦਰਬਾਰ ਸੇਬ ਜਾਈਏ
ਹਾਂਜੀ ਆਪਣੇ ਸਰਦਾਰ ਜਿਆਦਾ ਆਉਂਦੇ ਆ ਨਾ ਇੱਥੇ ਫ ਜਾਂ ਆਪਣੇ ਉਦੋਂ ਪਤਾ ਲੱਗਦਾ ਵੀ ਹੈਗੇ ਆਪਣੇ ਪੰਜਾਬੀ ਹੈਗੇ ਆ
ਅੱਛਾ
ਹਾਂਜੀ ਨਹੀਂ ਤੇ ਵੈਸੇ ਤਾਂ ਸਿੰਧੀ ਸਿੰਧੀ ਲੋਕ ਜ
ਜਿਵੇਂ ਉੱਥੇ ਬੰਗਾਲ ਦੇ ਹੋ ਰਹਿਣ ਵਾਲੇ ਵੀ ਆਪਣੇ
ਹਾਂਜੀ ਹਾਂਜੀ ਹ ਹਾਂਜੀ ਹਾਂਜੀ ਹਉਦੀ ਮੱਥਾ ਟੇਕਣ ਆਉਦੇ ਲੰਗਰ ਛਕਦੇ ਆਣ ਕੇ
ਹਾਂਜੀ ਤਾਂ ਆਪਣੀ ਤਾਂ ਆਪਣੇ ਗੋਲਡਨ ਟੈਂਪਲ, ਸੰਗਤ ਕੋਈ ਵੀ ਆ-ਜਾ ਸਕਦੀ ਏਦਾਂ ਇੱਥੇ ਵੀ ਐ।
ਪਤਾ ਹੈ ਵੀ ਜਾਤ ਪਾਤ ਉਹ ਵਿਸ਼ਵਾਸ ਤੇ ਸਿਰ ਤੇ ਹੁੰਦਾ ਨਾ ਕੋਈ ਵਿਸ਼ਵਾਸ ਕਰਦਾ ਕੋਈ ਨਹੀਂ ਕਰਦਾ।
ਹਾਂਜੀ, ਅ ਇਹੀ ਆ ਜਾਂਦੀ ਸੰਗਤ ਉਹਨਾਂ ਨੂੰ ਹੁੰਦਾ ਚਲੋ ਛੋਟੀ ਜਾਤ ਨੂੰ ਪੀ ਚਲੋ, ਲੰਗਰ ਮਿਲ ਜਾਂਦਾ ਨਾਲੇ ਖਾਓ
ਹਾਂ, ਇਹ ਤਾਂ ਹੈ ਹੀ ਜੀ ਤੇ ਸੇਵਾ ਸੁਵਾ ਵਾਧੂ ਆ ਜਾਂਦੀ ਆ ਉਹਨਾਂ ਵੱਲੋਂ।
ਹਾਂਜੀ, ਸੇਵਾਵਾ ਤੇ ਕਾਫੀ ਸੰਗਤ ਕਾਫ਼ੀ ਆ ਜਾਂਦੀ ਸੰਡੇ ਨੂੰ ਤੇ
ਫਿਰ ਉਹ ਸਾਬ੍ਹ ਹੋ ਗਿਆ, ਜਿਵੇਂ ਹੁਣ ਕਨੇਡਾ ਵਿੱਚ ਜ਼ਿਆਦਾ ਪੰਜਾਬੀ ਵਸ ਜੇ, ਬੇ ਓ ਹਿਸਾਬ ਨਾਲ, ਬੰਗਾਲੀ ਅ ਤੇ ਬੰਗਲੌਰ ਚ ਹੋ ਗਏ।
ਹਾਂਜੀ, ਨੀ ਪਰ ਚਲੋ, ਉੱਥੇ ਤੇ ਜਿਆਦਾ ਹੋਣਾ-
ਹਾਂ, ਪੰਜਾਬ ਉੱਥੇ ਅੱਧਾ ਕ ਚ ਚਲੇਆ ਹੁਨ
ਉਹ ਤੇ ਏਦਾ ਹੋ ਗਿਆ ਛੋਟਾ ਪੰਜਾਬ ਬਣ ਗਿਆ ਓਥੇ ਹਾਂਜੀ
ਹੁਣ ਵੇਖੋ ਵੇਖ ਬੱਚੇ ਚ ਆਈ ਜਾਂਦੇ ਹਨਾ
ਹਾਂ ਜਾਈ ਤਾਂ ਵੇਖੋ ਵੇਖੀ ਜਾਂਦੇ ਹੈਗੇ ਆ ਹੁਣ
ਵੇਖੋ ਵੇਖ ਜਾਂਦੇ ਆ ਤੇ ਇਹ ਨੀ ਨਾ ਪਤਾ ਵੀ ਉੱਧਰ ਕਿੰਨਾ ਸਟਰਗਲ ਕਰਨਾ ਪੈਂਦਾ ਵਾ
ਸਟਰਗਲ ਤਾਂ ਕਰਨਾ ਹੀ ਪੈਂਦਾ ਵਿਹਲਾ ਰਹਿ ਨੀ ਸਕਦਾ ਕੋਈ ਉੱਥੇ
ਆਹ ਉੱਥੇ ਰਹਿ ਨੀ ਸਕਦਾ ਫਿਰ ਬਾਅਦ ਚ ਰੋਂਦੇ ਨੇ ਉੱਥੇ ਬੈਠੇ ਵੀ ਜਿਹੜਾ ਕੰਮ ਨਹੀਂ ਸਿੱਖਿਆ ਉਹ ਵੀ ਕਰਨਾ ਪੈਂਦਾ ਉੱਥੇ ਜਾ ਕੇ ਉਹਨਾਂ ਨੂੰ
ਮੇਰੇ ਸੈਲੀ ਦੀ ਕੁੜੀ ਗਈ ਸੀ ਸਾਡੇ ਨਾਲ ਪਿੰਡ ਹੀ ਹੈਗਾ ਲਾਗੇ ਤੇ ਉਹ ਸਰਦਾਰਾਂ ਦੀ ਗਏ ਸੀਗੇ ਤੇ ਫੇਰ ਹੁਣ ਤਾਂ ਇਹ ਬਾਅਦ ਤੇ ਫਿਰ ਕਈ ਸਾਲ ਲ ਆਇਆ ਨੀ ਜਾਂਦਾ ਹੈਗਾ ਤੇ ਰੋ ਰੋ ਕੇ ਦਿਨ ਕੱਟੇ ਹੁਣ ਆ ਗਈ ਹੁਣ ਕਹਿੰਦੀ ਇਹ ਹੱਥ ਜੋੜੇ ਹੁਣ ਨੀ ਜਾਂਦੀ ਮੈਂ ਉੱਥੇ ਕਹਿੰਦੀ
ਹਾਂ ਉਹੀ ਨਾ, ਜਿਹਨੇ ਜਿਹੜਾ ਹੋ ਕੇ ਆਇਆ ਸਟਗਲ ਕੀਤਾ ਜਿਹਨੇ ਉਹ ਤੇ ਬਾਕੀ ਨੂੰ ਕਹੇਗਾ ਨਾ ਜਾਓ।
ਆਂਦੇ ਨੇ ਮੈਂ ਨੀ ਜਾਣਾ, ਕਹਿੰਦੇ ਹੁਣ ਉੱਧਰ।
ਪਰ ਨਹੀਂ ਕ‌ਈ ਵੇਖ ਕ ਲੈ ਜਸੇ ਜਾਣ ਕੇ ਅਸੀਂ ਚੱਲੇ ਆ ਤਾਂ ਕਰਕੇ ਆਖਣ ਡੇ ਆ ਵੀ ਇਹਨੂੰ ਚੰਗਾ ਨੀ ਲੱਗਦਾ ਪਿਆ।
ਕਹਿੰਦੇ ਰੁੱਖੀ-ਸੁੱਕੀ ਖਾ ਲਾਂਗੀ ਪਰ ਉੱਥੇ ਨੀ ਜਾਣਾ ਹੁਣ।
ਹਾਂ-ਹਾਂ ਉਹੀ ਨਾ, ਉਹਨੇ ਸਟਰਗਲ ਜਿਆਦਾ ਕੀਤਾ ਨਾ, ਉਹਨੇ ਵੇਖਿਆ ਨਾ। ਇਹਦੇ ਨਾਲੋਂ ਤੇ ਇੱਥੇ ਠੀਕ ਐ ਇੰਡੀਆ ਚ ਹੀ।
ਹਮ, ਤੇ ਦੀਦੀ ਤੁਸੀਂ ਕਿੰਨੇ ਪੜ੍ਹੇ ਹੋਏ ਹੋ?
ਮੈਂ ਤੇ, ਪਲੱਸ ਟੂ ਕੀਤੀ ਹੈ, ਹਾਂਜੀ
ਹੋਂਦੇ ਨੀ ਸੀਗੇ ਜੇਹੜੇ
ਹਾਂ, ਓਹੀ ਨਾ ਏ ਬੋਤ ਐ, ਇੰਨੇ ਚ ਚਲੋ ਬੱਚਿਆਂ ਦਾ ਟਾਈਮ ਪਾਸ ਕਰ ਦਿੰਦਾ
ਹਾਂ, ਚਲ ਪੜ੍ਹੇ ਲਿਖੇ ਚ ਹੋਏ ਵੀ ਬੱਚਾ ਵਾ, ਮਨ ਲੋ ਹੁਣ ਅੱਜ- ਕੱਲ੍ਹ ਬੱਚੇ ਜਾਦਾ ਇੰਗਲਸ਼ ਬੋਲਦੇ ਈ ਹੈਗੇ ਆ ਜੋ ਨਾ, ਕਿਸੇ ਵੇਲੇ ਬੋਲ ਸਕਦੇ ਹੈਗੇ
ਹਾਂ ਓਈ ਨਾ ਜਿੱਦਾਂ ਇਨੀ ਜ਼ਿਆਦਾ ਚੱਲਦੀ ਏਨਾ ਦੀਆ ਆਪਾਂ ਆਪਣਾ ਫਲੋ ਘੱਟ ਆਜੇ
ਹਾਂਜੀ, ਪਹਿਲਾਂ ਦੇ ਸਾਬ ਨਾਲ ਤਾਂ ਠੀਕ ਸੀਗਾ।
ਹਾਂਜੀ
ਜਿਵੇਂ ਪੈਲਾਂ ਦੇ, ਹਿਸਾਬ ਨਾਲ ਠੀਕ ਹੀ ਸੀਗਾ, ਹੁਣ ਆਪਣੇ, ਹਮ
ਹੋਰ ਕੀ, ਹਰ ਇੱਕ ਚੀਜ਼ ਇੰਗਲਿਸ਼ 'ਚ ਪੁਛਨਾ, ਦਸਨਾ ਇੱਕ ਦੂਜੇ ਨੂੰ
ਤੇ, ਉੱਥੇ ਜਿਹੜੇ ਗ੍ਰੰਥ ਜੀ ਐ, ਸਾਰੇ ਪੰਜਾਬੀ ਵਿੱਚ ਈ ਹੈ ਕਿ
ਹਾਂਜੀ-ਹਾਂਜੀ, ਹਾਂਜੀ ਪੰਜਾਬੀ ਦੀ
ਹਾਂ, ਪੰਜਾਬੀ ਵਿਚ ਏ, ਤੇ ਪੰਜਾਬੀ ਤਾਂ ਪੜ੍ਹ ਹੀ ਲੈਂਨੇ ਓ, ਫੇਰ ਤੁਸੀਂ
ਹਾਂਜੀ- ਹਾਂਜੀ।
ਪੰਜਾਬੀ, ਹਿੰਦੀ ਪੜ੍ਹ ਲਈਦੀ ਏ
ਹੋਰ ਦੀਦੀ ਦੱਸਓ ਕੋਈ ਨਵੀਂ ਤਾਜ਼ਾ, ਉਧਰ ਦੀ ਕੋਈ ਖ਼ਬਰ ਪੰਜਾਬ ਦਾ, ਤਾਂ ਤੁਹਾਨੂੰ ਪਤਾਈ ਹੈਗਾ ਹੁਣ।
ਹਾਂ ਏਧ, ਤਾਂ ਨੀ ਇੰਨਾ ਕੁੱਝ ਖਾਸ।
ਅੱਛਾ, ਮੰਦਿਰ ਮੁੰਦਰ ਵੀ ਬਣੇ ਹੋਏ ਆ। ਜਿਵੇਂ ਇੱਧਰ ਕੋਈ,
ਹਾਂ, ਇਹਨਾਂ ਦੇ ਹੈਗੇ ਮੰਦਿਰ ਆਪਣੇ ਨਾ।
ਹਮ,
ਹੈਗੇ ਇਹਨਾਂ, ਦੇ ਚਰਚ ਵਗੈਰਾ ਵੀ ਹੈਗੀ ਆ।
ਅੱਛਾ, ਚਰਚ ਵੀ ਹੈਗੀ ਆ ਉੱਧਰ।
ਹਾਂਜੀ, ਇਹਨਾਂ ਦੇ ਮਾਤਾ ਦੇ ਮੰਦਿਰ ਵਗੈਰਾ ਸਭ ਕੁਛ ਹੈਗਾ।
ਹਮ, ਅੱਛਾ ਜੀ।
ਹਾਂਜੀ,
ਸਾਰੇ ਉੱਧਰ, ਮਤਲਬ ਮੰਦਿਰ ਬਣੇ ਹੋਏ ਆ, ਤਕਰੀਬਨ ਸਾਰੇ ਉੱਧਰ
ਹਾਂਜੀ-ਹਾਂਜੀ ਬਣੇ ਪਏ ਆ। ਸਭ ਕੁੱਛ ਏਹਨਾਂ ਨੇ ਆਪੋ ਆਪਣੇ ਧਰਮਾਂ ਦਾ ਸਭ ਤੁਹਾਨੂੰ ਪਤਾ ਈ ਐ ਹਰ ਇੱਕ ਨੇ ਆਪੋ ਆਪਣੀ ਚੀਜ਼ ਬਣਾਈ ਹੁੰਦੀ ਆ।
ਹਾਂ ਰੱਬ ਤਾ ਇਕ ਈ ਹੈਗਾ, ਧਰਮ ਬਣਾ ਤੇ ਅੱਡੋ ਅੱਡ ਤੇ ਫਿਰ ਕੀ ਹੋ ਗਿਆ, ਰੱਬ ਰੱਬ ਅੱਗੇ ਇਨਸਾਨ ਨੀ ਕੀਤੇ ਹੈਗੇ, ਰੱਬ ਅੱਡੋ- ਅੱਡ ਬਣਾਏ
ਹਾਂ, ਰੱਬ ਨੇ ਥੋੜ੍ਹਾ ਆਖਿਆ ਸੀ, ਉੱਥੇ ਜਾ ਕੇ, ਤੁਸੀਂ ਵੱਖ- ਵੱਖ ਰਹੋ। ਹਮ, ਆਪਣੇ ਅਨੁਵਾਵ, ਗੁਰੂ ਨਾਨਕ ਦੇਵ ਜੀ ਨੇ ਵੀ ਸਾਰਿਆਂ ਨੂੰ, ਇੱਕੋ ਜੇਹਾ ਰੱਖੇਆ ਸੀ।
ਹਾਂ, ਇੱਕੋ ਜਿਹਾ ਰੱਖੇਆ ਸੀ, ਸਾਰਿਆਂ ਨੂੰ।
ਹਾਂ, ਤੇ ਓ ਤੇ ਵਨਡੀਆਂ ਤੇ ਅਸੀ ਆਪ ਹੀ ਪਾਏ ਨੇ, ਇਨਸਾਨਾਂ ਨੇ ਪਾਈਆਂ ਅਕਸ
ਏ ਭਾਈ ਏ ਹੈਗਾ, ਹਿੰਦੂਆ ਦਾ ਕੈੰਦੇ, ਸਾਡਾ ਅੱਡ ਹੈਗਾ, ਤੇ ਪੰਜਾਬੀ ਕੈੰਦੇ ਸਾਡਾ ਅੱਡ ਅੱਡ ਹੈਗਾ, ਜਿਹੜਾ ਕੈੰਦੇ ਸਾਡਾ ਅੱਡ ਹੈਗਾ
ਨਾ, ਸਬ ਨੇ ਆਪੋ, ਆਪਣੇ ਬਣਾ ਲਏ ਨਾ। ਹਮ ਪਰ, ਇਹ ਨੀ ਨਾ ਚੇਤਾ, ਕਿਸੇ ਨੂੰ ਵੀ ਗੁਰੂ ਨਾਨਕ ਦੇਵ ਨੇ ਕੀ ਬੋਲਿਆ, ਉਸ ਟਾਈਮ।
ਪਰ ਇਹਵੇਂ ਹੈ, ਵੀ ਪੰਜਾਬੀ ਵਿੱਚ ਮਤਲਬ ਜ਼ਿਆਦਾ। ਮਤਲਬ ਪਾਖੰਡ ਵਗੈਰਾ ਨਹੀਂ ਕਰਦੇ ਗਏ, ਇਸ ਗੱਲ ਨੂੰ ਮੈਂ ਮੰਨਦੀ ਹੈਗੀ ਹਾਂ ਪਾਖੰਡ ਵੱਧ ਨੀ ਹੈ।
ਹਾਂਜੀ, ਹਾਂਜੀ, ਪਖੰਡਵਾਦ ਘਾਟਾ।
ਹਾਂ ਪਾਖੰਡ ਮਤਾ ਜੀ ਜਿਵੇਂ ਹੁਣ, ਸਾਡੇ ਹਿੰਦੂ ਜਾਤ ਚ ਹੋ ਗਿਆ ਚਾਹੇ ਕਿਵੇਂ ਹੈਗਾ। ਇਹਦੇ ਵਿੱਚ, ਪਖੰਡਵਾ ਤਾਂ ਬਹੁਤ ਹੈਗਾ।
ਹਾਂਜੀ, ਹਾਂਜੀ, ਉਹ ਹੈ।
ਜਿਵੇਂ, ਪੰਡਿਤ ਹੋ ਗਏ, ਜਿਵੇਂ ਮਤਲਬ, ਉਹਨਾਂ ਨੂੰ। ਪਤਾ ਹੀ ਨਹੀਂ ਹੁੰਦਾ ਗ਼ਲਤ ਐਡਵਾਈਸ ਦੇ ਦੇਣੀ ਹੁੰਦੀ ਹੈਗੀ। ਇਹ ਹੋਜੂਗਾ ਇਹ।
ਇਹਹੀ ਨਾ, ਨ ਆਂਢ ਗੁਆਂਢ ਨੂੰ ਬੱਸ ਕਹਿ ਦਿੰਦੇ, ਤੁਹਾਡੀ ਗੁਆਂਢੀ ਨੇ ਏਦਾਂ ਕੀਤਾ, ਉਹਨੂੰ ਕਹਿ ਦਿੰਦੇ ਤੁਹਾਡੇ ਗੁਆਂਢੀ ਨੇ ਇਹਂ ਕੀਤਾ। ਆਪੋ ਚਦੀ ਬੰਦ ਦਿੰਦੇ ਨੀ ਉਹ ਕਿਸੇ ਨਾਲ। ਆਪਣੇ ਕੀ, ਇੱਕ ਥਾਂ ਵਿਸ਼ਵਾਸ ਰੱਖਦੇ ਹਨ ਨਾ।
ਹਾਂਜੀ, ਤਾਂ ਇਹ ਕਹਿੰਦੇ ਵੀ, ਇਹ ਜ਼ਿਆਦਾਵੇਂ ਜ਼ਿਆਦਾ ਕਰਦੇ ਹੈਗੇ, ਤੁਸੀਂ ਤੁਸੀਂ ਇਹ ਕਰੋਗਾ, ਤੁਹਾਡੇ ਇਹ ਫਾਇਦਾ ਹੋਜੂਗਾ। ਤੇ ਇਹ, ਗੁਰੂ ਗ੍ਰੰਥ ਸਾਹਿਬ ਜੀ, ਇਹਦੇ ਵਿੱਚ ਕੋਈ ਪਖੰਡਵਾਦ ਨਹੀਂ ਹੈਗਾ।
ਪਖੰਡਵਾਦ ਨ ਹੈਗਾਏ ਤੇ ਬਾਬਾ ਜੀ ਨੇ ਵੀ, ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀਆਂ‌।
ਹਾਂ ਕਿਹਾ ਸੀਗਾ ਉਹਨਾਂ ਨੇ, ਹਾਂਜੀ,
ਉਹਨਾਂ ਨੇ ਸਾਰੇ ਧਰਮ ਤਾਂ ਹੀ, ਤਾਂ ਲੰਗਰ ਦੀ ਪ੍ਰਥਾ ਉਹਨਾਂ ਨੇ ਚਲਾਈ ਸੀ। ਤੇ ਇੱਕੋ ਜਿਹੇ ਰੱਖਿਆ ਨਾ, ਸਭ ਨੂੰ ਹੁਣ ਦਰਬਾਰ ਸਾਹਿਬ ਵੀ ਗੋਲਡਨ ਟੈਂਪਲ ਚੱਲ ਜਾਵੇਗਾ। ਸਭ ਇਹ ਧਰਮ ਦੇ ਕਿੱਠੇ, ਬੈਠੇ ਹੁੰਦੇੱਥੇ।
ਹਾਂਜੀ,
ਦ ਲੰਗਰ ਸ਼ਕਣ, ਵਾਸਤੇ।
ਇੱਥੇ ਸੁ ਸੁਬਾਹ ਸ਼ਾਹ ਵੀ ਮੱਥਾ ਟੇਕਣ ਆਉਂਦੇ ਆ ਕਿ ਜਿਵੇਂ।
ਆਇ, ਤੇ ਸਾਰਾ ਦਿਨ ਹੀ ਖੁੱਲਾ ਰਹਿੰਦਾ। ਜਦੋਂ ਮਰਜ਼ੀ ਆਓ ਰਾਤ ਦੇ ਦਸ ਵਜੇ ਤੱਕ ਖੁੱਲ੍ਹਲਾ ਰਹਿੰਦਾ। ਸਵੇਰੇ ਸਾਢੇ ਤਿੰਨ ਵਜੇ ਤੋਂ ਰਹਿ ਕੇ ਰਾਤ ਦਸ ਵਜੇ ਤੱਕ।
ਅੱਛਾ ਜੀ।
ਹਾਂਜੀ ਤਿੰਨੇ ਟਾਈਮ ਤੁਹਾਨ ਲੰਗਰ ਮਿਲੇਗਾ ਇੱਥੇ।
ਹਾਂਜੀ
ਚਲੋ ਠੀਕ ਹੈ ਜੀ ਦੀਦੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।